ਹਾਂਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ
ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਠੀਕ ਹੋ?
ਹਾਂਜੀ ਜੀ ਮੈਂ ਵਧੀਆ, ਤੁਸੀਂ ਦੱਸੋ ਸਭ ਠੀਕ ਹੈ ਘਰ ਪਰਿਵਾਰ?
ਹਾਂਜੀ ਸਭ ਵਧੀਆ ਜੀ।
ਚਲੋ ਵਧੀਆ ਚਾਹੀਦਾ ਜੀ। ਹੋਰ ਜੀ, ਸਾਡੇ ਮੁੱਖ ਮੰਤਰੀ ਸਾਹਿਬ ਨੇ ਨਵੀਂ ਸਕੀਮ ਚਲਾਈ ਜੀ ਆਪਣਾ ਪੰਜ ਧਾਮ ਯਾਤਰਾ ਦੀ ਸਕੀਮ ਚਲਾਈ ਜੀ, ਬੱਸਾਂ ਚਲਾਈਆਂ ਜੀ।
ਅੱਛਾ ਜੀ, ਕਿਹੜੇ ਕਿਹੜੇ ਧਾਮ ਦੀਆਂ ਜੀ?
ਸਾਰੇ ਪੰਜੋ ਧਾਮ ਜਿਹੜੇ ਹੁੰਦੇ ਆ ਸਾਰੇ ਜਿਹੜੇ ਹੁੰਦੇ ਆ, ਉਹਨਾਂ ਯਾਤਰਾ ਚੱਲਣ ਚਲਾਈਆਂ ਜੀ, ਆਪਣਾ ਇਹੀ ਬਦਰੀਨਾਥ, ਕੇਦਾਰਨਾਥ
ਅੱਛਾ ਜੀ, ਕਿਹਨਾਂ ਨੇ ਸਕੀਮ ਚਲਾਈ ਐ ਇਹ?
ਇਹ ਆਪਣੇ ਮੁੱਖ ਮੰਤਰੀ ਸਾਹਿਬ ਨੇ।
ਉਹਨਾਂ ਨੇ ਤਾਂ ਉਹ ਵਾਲੀ, ਉਹਨਾਂ ਨੇ ਤਾਂ ਉਹਨਾਂ ਦੀ ਚਲਾਈ ਆ ਸਕੀਮ
ਕਹਿੰਨਾ ਦੀ।
ਗੁਰਦ ਗੁਰੂ ਘਰਾਂ ਦੀ ਨੀ ਚਲਾਈ ਸੀ।
ਗੁਰੂ ਘਰਾਂ ਵਾਲੀ ਚੱਲਦੀ ਏ, ਇਕ ਐ ਵੀ ਚੱਲਦੀ ਏ।
ਅੱਛਾ ਜੀ ਮੈਨੂੰ ਨਹੀਂ ਪਤਾ ਸੀ ਇਸ ਬਾਰੇ।
ਹਾਂਜੀ ਹਾਂਜੀ ਇਹ ਚੱਲਦੀ ਸਕੀਮ ਚੱਲਦੀ ਪੰਜੋ ਯਾਤਰਾ ਚੱਲਦੀਆਂ। ਇੱਕ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚਲਾਈਏ ਇੱਕ ਮੁੱਖ ਮੰਤਰੀ ਸਾਹਿਬ ਚਲਾਈਏ ਰਿਹਾ ਦੋਨਾਂ ਸਾਰੇ ਧਾਮਾਂ ਦੀ ਯਾਤਰਾ ਕਰਵਾਉਂਦੇ ਜੀ।
ਠੀਕ ਹੈ ਜੀ, ਬਹੁਤ ਵਧੀਆ ਗੱਲ ਆ ਜੀ।
ਇਹ ਵਧੀਆ ਗੱਲ ਆ, ਸੱਠ ਸਾਲ ਤੋਂ ਉੱਪਰ ਫ੍ਰੀ ਆ ਨਾਲੇ ਜੀ।
ਅੱਛਾ ਜੀ।
ਹਾਂਜੀ ਹਾਂਜੀ, ਤੁਸੀਂ ਆਪਣਾ ਔਨਲਾਈਨ ਰਜਿਸਟਰ ਕਰਾਓ ਤੇ ਆਪਣਾ ਤੁਹਾਨੂੰ ਤਰੀਕਾ ਲਿਖਾ ਦੋ ਜੀ, ਫਿਰ ਆਰਾਮ ਤੁਹਾਨੂੰ ਆਰਾਮ ਨਾਲ ਬੱਸ ਮਿਲ ਜਾਣੀ। ਟਰੇਨਾਂ ਜਿਹੜੇ ਦੂਰ ਦੀਆਂ ਉਹ ਟਰੇਨਾਂ ਚ ਜਾਂਦੀਆਂ ਨੇ, ਕੋਲ ਕੋਲ ਵਾ ਬੱਸਾਂ ਚ ਜਾਂਦੀਆਂ ਜੀ।
ਅੱਛਾ ਜੀ ਹਾਂਜੀ ਹਾਂਜੀ।
ਹਾਂਜੀ ਹਾਂਜੀ, ਯਾਤਰਾਵਾਂ ਤੁਹਾਨੂੰ ਯਾਤਰਾਵਾਂ ਵਧੀਆ ਚੀਜ਼ ਆ, ਬੰਦਾ ਇਤਿਹਾਸ ਪਤਾ ਲੱਗਦਾ ਆਪਣੇ ਗੁਰੂਆਂ ਦਾ, ਪੀਰਾਂ ਦਾ ਸਭ ਕੁਝ ਵਧੀਆ ਲੱਗਦਾ, ਬੰਦਾ ਰੱਬ ਨਾਲ ਜੁੜਿਆ ਰਹਿੰਦਾ ਜੀ।
ਹਾਂਜੀ ਹਾਂਜੀ।
ਬੰਦਾ ਧਾਰਮਿਕ ਆਪਣਾ ਧਿਆਨ ਵਧੀਆ ਬੰਦੇ ਦਾ ਰਹਿੰਦਾ ਸੀ। ਬਾਕੀ ਕਈ ਗ ਕਈ ਬੰ ਕਈ ਬੰਦੇ ਆਪਣੀ ਨਿੱਜੀ ਤੌਰ ਤੇ ਵੀ ਲੈ ਕੇ ਜਾਂਦੇ ਯਾਤਰਾਵਾਂ ਜੀ।
ਹਾਂਜੀ ਇਹ ਤਾਂ ਹੈ ਹੀ ਐ।
ਕਦੀ ਕਿਤੇ ਚਲੇ ਗਏ, ਕਦੀ ਕਿਤੇ ਕਦੀ ਕਿਸੇ ਗੁਰਦੁਆਰੇ ਚਲੇ ਗਏ, ਕਦੀ ਕਿਸੇ ਮੰਦਿਰ ਵਿੱਚ ਚਲੇ ਗਏ ਮੱਥਾ ਟੇਕਣ। ਸਾਰੇ ਜਾਣੇ ਇਕੱਠੇ ਚ ਰਲ ਮਿਲ ਕੇ ਬੱਸਾਂ ਲੈ ਜਾਂਦੇ ਜੀ।
ਹਾਂਜੀ।
ਹਾਂਜੀ ਵਧੀਆ ਹੋ ਜਾਂਦਾ ਜੀ, ਨਾਲੇ ਰੱਬ ਦਾ ਨਾਂ ਲੈ ਹੋ ਜਾਂਦਾ ਜੀ।
ਅੱਛਾ ਜੀ।
ਨਹੀਂ ਜਿਸਤਰ੍ਹਾਂ ਲਾਈਫ ਤੁਹਾਨੂੰ ਪਤਾ ਅੱਜ ਕੱਲ੍ਹ ਕੰਮ ਕਾਰ ਹੈਗੇ ਆ ਲੋਕਾਂ ਟੈਮ ਟ ਸਮਾਂ ਸਮੇਂ ਦੇ ਅੱਗੇ ਬਹੁ ਘਾਟ ਆ ਜੀ।
ਹੂ ਹੂ ਅੱਛਾ ਜੀ।
ਹਾਂਜੀ ਹਾਂਜੀ। ਇਸ ਲਈ ਫਿਰ ਬੰਦਾ ਰਲ ਇਸ ਬਹਾਨੇ ਨਾਲ ਹੀ ਜਾ ਹੁੰਦਾ, ਤੁਹਾਨੂੰ ਪਤਾ ਓਦਾਂ ਨਿਕਲਿਆ ਨੀ ਜਾਂਦਾ।
ਹਾਂਜੀ ਇਹ ਤਾਂ ਠੀਕ ਐ ਬਿਲਕੁਲ।
ਬੰਦਾ ਬਹਾਾਨੇ ਨਾਲ ਹੀ ਜਾ ਹੁੰਦਾ ਏ ਜਦੋਂ ਰਲ ਮਿਲ ਕੇ ਸਾਰੇ ਆਪਣਾ ਬੁੱਕ ਬੁੱਕ ਕਰ ਲੈਂਦੇ ਜੀ ਫੇਰ ਬੰਦਾ ਚੱਲ ਜਾਂਦਾ ਯਾਤਰਾਵਾਂ ਤੇ ਚੱਲ ਜਾਂਦਾ ਬੰਦਾ ਆਰਾਮ ਨਾਲ ਜੀ।
ਅੱਛਾ ਜੀ।
ਬੰਦਾ ਸਾਰੇ ਪਰਿਵਾਰ ਨਾਲ ਚੱਲ ਜਾਂਦਾ ਆਰਾਮ ਨਾਲ ਚੱਲ ਜਾਂਦਾ ਜੀ ਦਰਸ਼ਨ ਵੀ ਵਧੀਆ ਹੋ ਜਾਂਦੇ ਜੀ। ਬੰਦੇ ਦਾ ਮਨ ਵੀ ਸ਼ਾਂਤ ਹੋ ਜਾਂਦਾ ਜੀ। ਬੰਦਾ ਆਪਣੇ ਸਾਰੇ ਕੰਮਾਂ ਕਾਰਾਂ ਤੋਂ ਐਨ ਵਧੀਆ ਹੋ ਜਾਂਦਾ ਜੀ।
ਠੀਕ ਹੈ ਜੀ ਇਹ ਤਾਂ ਹੈ ਹੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀ।
ਹਾਂਜੀ ਹਾਂਜੀ ਯਾਤਰਾਵਾ ਕਰਨੀਆ ਚਾਹੀਦੀ ਹੈ ਬੰਦੇ ਨੂੰ ਸਾਲ ਹਰ ਬੰਦੇ ਨੂੰ ਆਪਣਾ ਹਰ ਬੰਦੇ ਨੂੰ ਸਾਲ ਸਾਲ ਬਾ ਸਾਲ ਸਾਲ ਚ ਇੱਕ ਦੋ ਵਾਰ ਜਾਣਾ ਹੀ ਚਾਹੀਦਾ ਆਪਣੇ ਧਾਰਮਿਕ ਸਥਾਨਾਂ ਤੇ।
ਹਾਂਜੀ ਜੀ ਸਾਡੇ ਪਿੰਡ ਵੀ ਸਾਡੇ ਪਿੰਡ ਤੋਂ ਵੀ ਹਜ਼ੂਰ ਸਾਹਿਬ ਜਾਣ ਦੀ ਆ ਉਹਨੂੰ ਯਾਤ। ਤ੍ਹਾਂ ਕਰਨੀ ਆ ਲੋਕਾਂ ਨੇ ਜੀ
ਅੱਛਾ ਤੁਹਾਡੇ ਪਿੰਡ ਜਾਂਦੀ ਹੋਣੀ ਬੱਸ ਜਾਂਦੀ ਹੋਣੀ
ਨਹੀਂ ਬਸ ਨੀ ਜਾਂਦੀ ਸਾਡੇ ਪਿੰਡ ਉਹ ਜਿੱਦਾਂ ਇਕੱਠੇ ਹੋ ਕੇ ਨਾ ਉਹ ਹਰ ਸਾਲ ਜਿੱਦਾਂ ਜਾਂਦੇ ਹੀ ਜਾਂਦੇ ਆ। ਤੇ ਹਰ ਸਾਲ ਟ੍ਰੇਨ ਹਾਂਜੀ ਟ੍ਰਰੇਨਾਂ ਚ ਜਾਂਦੇ ਆ ਮਤਲਬ ਜਾਂਦੇ ਇਕੱਠੇ ਆ ਟਿਕਟਾਂ ਇਕੱਠੀਆਂ ਕਰਾ ਲੈਂਦੇ ਆ ਜੀ।
ਉਹ ਹਾਂਜੀ ਉਹਦੋ ਜਥਾ ਜਾਂਦਾ ਹੋਣਾ ਨਾ ਪੂਰਾ ਟਿਕਟਾਂ ਕਰਾ ਕੇ ਜਾਂਦੇ ਹੋਣੇ ਆਰਾਮ ਨਾਲ।
ਹਾਂਜੀ ਜੀ ਪੂਰੇ ਫਿਰ ਤੰਗ ਵਾਂਗ ਚਲੇ ਜਾਈਦਾ ਵਾ ਤੇ ਦਸ ਦਿਨ ਦਸ ਦਿਨ ਰਹਿ ਕੇ ਆਉਂਦੇ ਆ ਉੱਥੇ ਸਰਾਵਾਂ ਚ ਤੇ ਬਹੁਤ ਵਧੀਆ ਵ
ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਚਲੋ ਵਧੀਆ ਗੱਲ ਆ ਜੀ। ਤੁਸੀਂ ਵੀ ਜਾਓ ਜੀ ਮੈਂ ਕਹਿੰਦਾ ਇਸ ਵਾਰੀ
ਹਾਂਜੀ ਮੈਂ ਪੇਾਂਜੀ ਮੈਂ ਪਿਛਲੀ ਵਾਰੀ ਮੱਥਾ ਟੇਕ ਆਈ ਹਾਂ। ਹਾਂਜੀ ਹਜ਼ੂਰ ਸਾਹਿਬ ਗਏ ਸੀ।
ਚਲੋ ਆਨੰਦ ਆ ਗਿਆ ਹੁਣਾ ਜਾ ਕੇ।
ਹਾਂਜੀ ਬਹੁਤ ਵਧੀਆ ਵਾ ਨਾਲੇ ਸਹੀ ਮੌਸਮ ਚ ਗਏ ਸੀ ਨਾ। ਅਕਤੂਬਰ ਚ ਗਏ ਸੀ ਓਦੋਂ ਨਾ ਬਹੁਤੀ ਗਰਮੀ ਹੁੰਦੀ ਨਾ ਸਰਦੀ।
ਸਾਰੇ ਸਾਰੇ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇੇਖੇ ਹੋਣੇ ਉੱਥੇ ਹੈਨਾ ਜੀ।
ਜੀ ਹਾਂਜੀ ਨਾਨਕ ਜੀ ਰਾਮ ਮਤਲਬ ਜਿੰਨੇ ਵੀ ਸਾਰੇ ਗੁਰਦੁਆਰੇ ਆ ਸਾਰਿਆਂ ਦੇ ਦਰਸ਼ਨ ਕੀਤੇ।
ਨਾਨਕ ਜੀਰਾ ਬਿੱਧਰ ਕਰਨਾਟਕਾ ਚ ਪੈਂ ਜਾਂਦਾ ਨੇ ਬਿੱਧਰ ਚ ਪੈਂਦਾ।
ਹਾਂਜੀ ਉਹ ਥੋੜ੍ਹੀ ਦੂਰ ਚਾਰ ਪੰਜ ਘੰਟ ਚਾਰ ਕੁ ਪੰਜ ਘੰਟੇ ਲੱਗ ਹੀ ਜਾਂਦੇ ਆ ਜਿੱਦਾਂ ਟੈਕ।
ਹਾਂਜੀ ਅਪਚਲ ਨਗਰ ਹਜ਼ੂਰ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਵੀ ਸੋਚ ਰਿਹਾ ਮੈਂ ਵੀ ਜਾਊਂਗਾ ਹੁਣ।
ਹਾਂਜੀ ਜਦੋਂ ਇਹ ਪੰਜਾਬ ਤੋਂ ਨਾ ਵੱਖਰਾ ਜਾਂ ਥੋੜਾ ਕਲਚਰ ਹੋ ਜਾਂਦਾ ਸੀ। ਸਾਰਾ ਕੁੱਛ ਵੱਖਰੀਆਂ ਚੀਜ਼ਾਂ ਹੋ ਜਾਂਦੀਆਂ ਦੇਖਣ ਨੂੰ ਮਿਲ ਜਾਂਦੀਆਂ ਜੀ।
ਹਾਂਜੀ ਹਾਂਜੀ ਹਾਂਜੀ।
ਅਸੀਂ ਉਜੈਨ ਵੀ ਗਏ ਸੀ ਮੱਥਾ ਟੇਕਣ ਮਹਾਂਕਲੇਸ਼ਵਰ ਮੰਦਿਰ। ਉਹ ਵੀ ਐੱਮ ਪੀ ਚ ਆਂਦਾ ਨਾ ਉਹ ਵੀ ਥੋੜ੍ਹਾ ਵੱਖਰਾ ਹੈ ਕਲਚਰ ਹੋ ਇਹ ਨਾ ਦੇਖਣ ਨੂੰ ਵੱਖ ਵੱਖ ਚੀਜ਼ਾਂ ਮਿਲਦੀਆਂ ਵਾ।
ਨਹੀਂ ਹਾਂਜੀ ਜਾਣਾ ਚਾਹੀਦਾ ਆਪਣਾ ਜਿਹੜੇ ਆਪਾਂ ਜਾਵਾਂਗੇ ਨਾ ਥੋੜ੍ਹਾ ਆਪਣਾ। ਆਪਣੇ ਸ਼ਹਿਰੋਂ ਆਪਣੇ ਪਿੰਡੋ ਆਪਣੇ ਆਪਣੇ ਸ਼ਹਿਰੋਂ ਬਾਹਰ ਜਾਵਾਂਗੇ। ਦੂਜੇ ਥਾਂ ਜਾਵਾਂਗੇ ਦੂਰ ਜਾਵਾਂਗੇ ਸਾਨੂੰ ਪਤਾ ਲੱਗਦਾ ਜੀ।
ਜਾਂ ਬਹੁਤ ਜਿਹੜੀਆਂ ਫੇਮਸ ਚੀਜ਼ਾਂ ਹਰਸਿਧੀ। ਹਰਸਿੱਧੀ ਮਾਤਾ ਹੈਨਾ ਉਹ ਸ਼ਕਤੀ ਪੀਠ ਹੈ ਉੱਥੇ। ਫ ਜਿੱਦ ਉੱਥੇ ਵੀ ਆਰਤੀ ਹੁੰਦੀ ਉਹ ਵੀ ਦੇਖੀ ਫੇਰ ਸਿੱਪਰਾਂ ਨਦੀ ਦੇਖੀ। ਕਿਨਾਰੇ ਆਰਤੀ ਹੁੰਦੀ ਉਹ ਵੀ ਦੇਖੀ ਵਿਊ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਮਤਲਬ ਸਕੂਨ ਮਿਲਦਾ ਵ ਦੇਖ ਕੇ।
ਹਾਂਜੀ ਹਾਂਜੀ ਬੰਦੇ ਦਾ ਆਪਣਾ ਤਨ ਮਨ ਹੈ ਸ਼ਾਂਤ ਹੋ ਜਾਂਦਾ ਜੀ ਬਿਲਕੁਲ ਸ਼ਾਂਤੀ ਮਿਲ ਜਾਂਦੀ ਜੀ।
ਬਹੁਤ ਜ਼ਰੂਰੀ ਆ ਸਾਰੀਆਂ ਚੀਜ਼ਾਂ ਹੈਨਾ।
ਅੰਦਰੂਨੀ ਸ਼ਾਂਤੀ ਮਿਲਦੀ ਜਾ ਕੇ ਯਾਤ ਯਾਤਰਾ ਕਰਨੀ ਕੋਈ ਵੀ ਯਤ। ਬਹੁਤ ਮ ਸਰਦਾਰ ਚ ਦੋ ਵਾਰ ਤਾਂ ਜਾਣਾ ਹਰ ਬੰਦੇ ਨੂ ਹਰ
ਹਾਂਜੀ ਹਾਂਜੀ ਵੈਸੇ ਜਾਣਾ ਤਾਂ ਜ਼ਿਆਦਾ ਚਾਹੀਦਾ ਪਰ ਫਿਰ ਵੀ ਦੋ ਵਾਰ ਤਾਂ ਜ਼ਰੂਰ ਜਾਓ ਹਨਾ ਸਾਲ
ਜਾਓ ਆਪਣੇ ਸਾਰੇ ਇਤਿਹਾਸ ਇਤਿਹਾਸਕ ਗੁਰਦੁਆਰੇ ਮੰਦਿਰ ਸਾਰੀਆਂ ਜਗ੍ਹਾਵਾਂ ਦੇਖ ਜਾਓ ਜੀ ਉਹ ਬੰਦੇ ਨੂੰ ਚਲੋ ਬੰਦੇ ਦਾ ਗਿਆਨ ਵੀ ਬਹੁਤ ਇੱਦਾਂ ਦੀ ਪਤਾ ਲੱਗਦਾ ਇੱਥੇ ਇਹ ਚੀਜ਼ ਹੋਈ ਸੀ ਇੱਥੇ ਇਹ ਚੀਜ਼ ਹੋਈ ਸੀ ਇਏ ਏਰੀ ਆਹ ਚ ਇਹ ਮੈਂ ਮਹਤਤਾ ਜੀ ਇਹ ਮਹੱਤਵਤਾ ਜੀ ਹਰ ਚੀ ਹਰ ਚ ਹਰ ਜਗ੍ਹਾ ਦੀ ਆਪਣੀ ਮਹੱਤਵਤਾ ਜੀ ਪਤਾ ਲੱਗਦਾ ਬੰਦਾ
ਅੱਛਾ ਤੁਸੀਂ ਹੋਰ ਕਿੱਥੇ ਕਿੱਥੇ ਹੋ ਕੇ ਆਏ ਹੋ ਜੀ।
ਮੈਂ ਜੀ ਆਪਣਾ ਪਟਨਾ ਸਾਹਿਬ ਹੋਇਆ ਹੋਇਆ ਜੀ ਪਟਨਾ ਸਾਹਿਬ ਹੋਇਆ।
ਵਧੀਆ ਜੀ ਐਕਸਪੀਰੀਅੰਸ।
ਪਟਨਾ ਸਾਹਿਬ ਵੀ ਬਹੁਤ ਵਧੀਆ ਜੀ ਸਾਰੇ ਗੁਰੂਦੁਆਰੇ ਦੇਖੇ ਉਹ ਤਾਂ ਆਪਾਂ ਜਿੱਥੇ ਨਾਲ ਗਏ ਸੀ। ਬਾਕੀ ਆਪਾਂ ਸਾਰੀ ਜਗ੍ਹਾ ਜਾ ਆਏ ਜੀ ਵੱਖ ਵੱਖ ਸਾਰੇ ਜਿੱਥੇ ਜਿੱਥੇ ਕਿਤੇ ਮੌਕਾ ਮਿਲਦਾ ਜਿਹੜੇ ਇਲਾਕੇ ਜਾਈਏ ਉੱਧਰਲੇ ਗੁਰੂਦੁਆਰੇ ਮੰਦਿਰ ਦੇਖ ਹੀ ਆਈਦੇ ਜੀ ਜਾ ਕੇ।
ਫਿਰ ਤਾਂ ਬਹੁੱਤ ਵਧੀਆ
ਜਿਹੜੇ ਇਲਾਕੇ ਆਪਾਂ ਜੇ ਗਏ ਨਾ ਬਾਈ ਚਾਂਸ ਸੱਬ ਬਣਜਾਂਦਾਂ ਰੱਬ ਵੱਲੋਂ। ਆਪਾਂ ਉੱਥੇ ਸਭ ਤੋਂ ਪਹਿਲਾਂ ਲੱਭਣਾ ਮਸ਼ਹੂਰ ਮੰਦਿਰ ਕਿਹੜਾ ਇੱਥੇ ਮਸ਼ਹੂਰ ਗੁਰੂਦੁਆਰਾ ਸਾਹਿਬ ਕਿਹੜਾ ਵਾ ਆਪਾਂ ਫਿਰ ਉਥੇ ਜ਼ਰੂਰ ਮੱਥਾ ਟੇਕ ਆਵਾਂਗੇ। ਅੱਜ ਕੱਲ ਤੁਹਾਨੂੰ ਪਤਾ ੳਨਲਾਈਨ ਜ਼ਮਾਨਾ ਹੇ। ਨਾਲੇ ਆਪਾਂ ਦੇਖ ਲਤਾ ਜੀ ਆਪਾਂ ਸਰਚ ਸੁਰਚ ਮਾਰ ਕੇ ਦੇਖ ਲਿਤਾ ਜੀ ਇੱਥੇ ਕਿਹੜਾ ਮਸ਼ਹੂਰ ਗੁਰੂਦੁਆਰਾ ਸਾਹਿਬ ਆ ਕਿਹੜਾ ਮੰਦਿਰ ਮਸ਼ਹੂਰ ਆ। ਬੰਦਾ ਫਿਰ ਜਾ ਕੇ ਨਾਲ ਹੀ ਆਪਾਂ ਜਿਹੜੇ ਇਲਾਕੇ ਗਏ ਆਪਾਂ ਦੇਖਣਾ ਇਹ ਚੀਜ਼ ਜ਼ਰੂਰ ਦੇਖਣੀ ਬਹਾਨੇਂ ਨਾਲ ਮੱਥਾ ਟੇਕ ਲੈਣਾ ਆਪਾਂ
ਗੱਲ ਬਿਲਕੁੱਲ ਤੁਹਾਡੀ ਵਧੀਆ ਵਾ ਹੈ। ਯਾਤਰਾਵਾਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਜ਼ਿੰਦਗੀ ਜੇ ਅਸੀਂ ਇੰਡੀਆ ਚ ਰਹਿ ਗਏ ਨੇ ਯਾਤਰਾਵਾਂ ਕਰਾਂਗੇ ਤੇ ਫੇਰ ਅਸੀਂ ਬਾਹਰ ਫੇਿਰ ਤਾਂ ਕੋਈ ਫਾਇਦਾ ਹੀ ਨਹੀਂ ਇੰਡੀਆਂ ਰਹਿਣ ਦਾ
ਹਾਂਜੀ ਇਏਦਾਂ ਇਏਦ ਆਪ ਦੇਸ਼ ਰਹਿਣ ਦਾ ਫਾਇਦਾ ਨੀ ਆਪਾਂ ਏਡਾ ਵੱਡਾ ਦੇਸ਼ ਹੈ ਜੀ ਇਹਦਾ ਬੰਦਾ ਪੂਰੀ ਉਮਰ ਸਾਲ ਚ ਦੋ ਵਾਰ ਘੁੰਮਦਾ ਰਹੇਵੇ ਤਾਂ ਵੀ ਨੀ ਪੂਰੀ ਹੋਣੀ ਯਾਤਰਾ ਵਾਜੀ
ਕੁੱਛ ਨਾ ਕੁੱਛ ਸਿੱਖਣ ਨੂੰ ਮਿਲਦਾ ਵ ਨਾਲੇ ਸਾਡਾ ਮੱਥਾ ਟੇਕਿਆ ਜਾਂਦਾਂ ਵਾ ਹਨਾ। ਘਰ ਬੈਠ ਕੇ ਵੀ ਕੀ ਕਰਨਾ ਸਾਰਾ ਦਿਨ।
ਹਾਂ ਸੱਭਿਅਤਾ ਮਿਲਦੀਆਂ ਨਾਲ ਹਰ ਅਲੱਗ ਅਲੱਗ ਸੱਭਿਅਤਾ ਪਤਾਂ ਮਿਲਦਾ ਹਰ ਤਰ੍ਹਾਂ ਦੇ ਲੋਕ ਮਿਲਦੇ ਆ ਪਤਾ ਲੱਗਦਾ ਜੀ ਸਾਡੇ ਦੇਸ਼ ਚ ਕਿੰਨਾ ਕੁੱਛ ਹੈਗਾ ਜੀ। ਇੰਨਾ ਸੋਹਣਾ ਸਾਡਾ ਦੇਸ਼ ਆ ਜੀ ਇੰਨਾ ਸੋਹਣਾ ਦੇਸ਼ ਆ ਸਾਡਾ ਇੰਨਾ ਸੋਹਣਾ ਮੁਲਕ ਹੈ ਜੀ ਹਰ
ਹਾਂ ਇਹ ਤਾਂ ਹੈ ਬਸ ਉਦਾਂ ਗਰਮੀਂ ਥੋੜ੍ਹੇ ਸਹੀ ਮੌਸਂਮ ਚੱ ਸਾਨੂੰ ਜਾਣਾਂ ਚਾਹੀਦਾ ਵ
ਬਰਸਾਤਾਂ ਇਹ ਤੇ ਗਰਮੀਂ ਚੱ ਨਾ ਜਾਇਉਂ ਬਾਕੀ ਸਾਰੇ ਮੌਸਂਮ ਘੁੰਮਣ ਵਾਲੇ ਜਿਸ ਤਰਾਂ ਤੁਹਾਡੇ ਕੋਲ ਸਮਾਂ ਹੈਗਾ ਜੀ ਸਮਾਂ ਕੱਟ ਕਿਉਂਕਿ ਇਹ ਚੀਜ਼ਾਂ ਸਮਾਂ ਮੰਗਦੀਆਂ ਜੀ ਸਮਾਂ ਚਾਹੀਦਾ ਹੁੰਦਾ ਜੀ।
ਹਾਂਜੀ ਬਿਲਕੁੱਲ ਸਹੀ ਕਹਿ ਰਹੇ ਹੋ ਜੀ।
ਹਾਂਜੀ ਬੰਦਾ ਜਾਣਾ ਬੰਦਾ ਚੰਗੀ ਤਰ੍ਹਾਂ ਹੀ ਫਿਰ ਕਰਕੇ ਜਾਕੇ ਆਉਂਦਾ ਜੀ। ਕਾਹਲੀ ਕਾਹਲੀ ਜਾਣ ਆਉਣ ਦਾ ਫਾਇਦਾ ਵੀ ਹੈ ਨਹੀਂ ਜੀ ਬੰਦਾ ਆਰਾਮ ਨਾਲ ਜਾਂਦਾ ਚੰਗੀ ਤਰ੍ਹਾਂ ਮੱਥਾ ਮੱਥਾ ਟੇਕ ਆਇਆ ਆਪਣੇ ਸ਼ਾਂਤੀ ਜਾ ਕੇ ਪਾਠ ਪੂਠ ਕਰਦਾ ਜੋ ਵੀ ਬੰਦੇ ਨੇ ਕਰਨਾ ਆਪਣਾ
ਹਾਂਜੀ ਹਾਂਜੀ ਜੀ ਜਿੱਦਾਂ ਅਕਤੂਬਰ ਨਵੰਬਰ ਦਾ ਮਹੀਨਾ ਨਾ ਬਹੁਤੀ ਠੰਡ ਹੁੰਦੀ ਆ ਉਹ ਉਹਦੇ ਸਤਬੰਰ ਸਟਾਰਟਿੰਗ ਚ ਉਹ ਮਹੀਨੇ ਚ ਬੰਦਾ ਯਾਤਰਾ ਕਰੇ ਤਾਂ ਬਹੁਤ ਵਧੀਆ ਜੀ। ਹਾਂਜੀ ਫਿਰ ਉਧਰੋਂ ਫਰਵਰੀ ਮਹੀਨਾ ਆਉਂਦਾ ਵਾ ਫਰਵਰੀ ਦੀ ਅੱਖੀ ਤਰੀਕ ਨਾਲ ਗਰਮੀਂ ਹੁੰਦੀ ਨਾ। ਸਰਦੀ ਉਦੋਂ ਵੀ ਯਾਤਰਾ ਕੀਤੀ ਬਹੁਤ ਵਧੀਆ।
ਮਹੀਨੇ ਤੱਕ ਤਾਂ ਵਧੀਆ ਹੁੰਦਾ ਸੀ ਮਾਰਚ ਮਹੀਨੇ ਤੱਕ ਤੁਸੀਂ ਜਾ ਸਕਦੇ ਕਿਤੇ ਵੀ ਹਾਂਜੀ ਹਾਂਜੀ ਕੋਈ ਆਰਾਂਮ ਨਾਲ ਆਪਣਾ ਜਾ ਸਕਦੇ।
ਹਾਂਜੀ ਹੁਣ ਸਾਡਾ ਫਿਰ ਫਿਰ ਸੋਚਿਆ ਹੋਇਆ ਖਾਟੂ ਸ਼ਾਮ ਜੀ ਤੇ ਸਾਲਾ ਸਰ ਬਾਲਾ ਜੀ ਜਾਣਾ। ਅਸੀਂ ਨਵੰਬਰ ਮਹੀਨਾ ਥੋੜਾ ਮੌਸਂਮ ਜਾ ਸਹੀ ਹੋ ਜਾਵੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਰਸ਼ ਬੜਾ ਹੁੰਦੈ ਉਥੇ ਬਹੁਤ ਰਸ਼ ਹੁੰਦਾ ਜੇ।
ਹਾਂਜੀ ਜੀ ਬਹੁਤ ਰਸ਼ ਹੁੰਦਾ ਵੈ ਬਹੁਤ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਵੇ ਕਿੱਥੇ ਜੀ
ਖਾਟੂ ਸ਼ਾਮ ਜਾਏ ਸਲਾਸਰ ਬਾਲਾ ਜੀ ਜਾ ਆਏ ਆਪਾਂ ਦੋ ਵਾਰੀ
ਅੱਛਾ ਜੀ ਹਾਂਜੀ ਬੋ ਵਧੀਆ।
ਉਹ ਉਹ ਪੱਕਾ ਕਿ ਕਰਨੀ ਚਾਹੀਦੀ ਯਾਤਰਾ ਬੰਦਾ ਫਿਰ ਤੁਹਾਨੂੰ ਪਤਾ ਟੈਮ ਜਿਸ ਹਿਸਾਬ ਸਮਾਂ ਤੁਹਾਨੂੰ ਮਿਲਿਆ ਤੁਹਾਨੂੰ ਲੱਗਦਾ ਕਿ ਹਾਂ ਜੀ ਮਾੜਾ ਮੋਟਾ ਟੈਮ ਹੈਗਾ ਸਾਡੇ ਕੋਲ ਜਾਣਾ ਚਾਹੀਦੈ ਆਪਾਂ ਆਪਣਾ ਆਪਣੇ ਘਰਦਿਆਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਪ੍ਰੋਗਰਾਮ ਬਣਾਣਾ ਚਾਹੀਦਾ ਬੰਦੇ ਨੂੰ ਝਿਜਕਣਾ ਨੀ ਚਾਹੀਦਾ
ਅੱਛਾ ਜੀ। ਹਾਂਜੀ। ਬਿਲਕੁਲ ਸਹੀ ਕਹਿਣ ਦੇਓ ਜੀ। ਜਾਣਾ ਚਾਹੀਦੈ ਘਰਦਿਆਂ ਨੂੰ ਘਰ ਦੇ ਨਹੀਂ ਜਾਂਦੇ ਸਗੋਂ ਉਹਨਾਂ ਨੂੰ ਕਹਿਣਾ ਚਾਹੀਦੈ ਕਿ ਜਾਓ। ਚਲੋ ਚੱਲਦੇ ਆ ਵੀ। ਇਹੀ ਉਮਰ ਆ ਯਾਤਰਾ ਕਰਨ ਦੀ ਬੁਢਾਪੇ ਜਾ ਕੇ ਤਾਂ ਕਦੀ ਗੋਡੇ ਦੁ ਦੁਖਦੇ ਆ ਕਦੇ ਲੱਕ ਦੁਖਦਾ ਹੈ। ਫੇਰ ਸਰੀਰ ਵੀ ਸਾਥ ਛੱਡ ਦਿੰਦਾ ਵੈ।
ਹਾਂਜੀ, ਹਾਂਜੀ। ਹਾਂਜੀ। ਜਵਾਨੀ ਚ ਬੰਦਾ ਘੁੰਮ ਲੈਂਦਾ ਜਿਹੜੀ ਮਰਜ਼ੀ ਯਾਤਰਾ।
ਸਗੋਂ ਜਵਾਨੀ ਚ ਜਾਣਾ ਚਾਹੀਦਾ ਵੈ ਕਿਉਂਕਿ ਸਰੀਰ ਵੀ ਸਾਥ ਦਿੰਦਾ ਹੈ। ਸਾਰਾ ਕੁਛ ਸਹੀ ਹੈ।
ਕਿਉਂਕਿ ਕਈ ਕਈ ਪੈਦਲ ਯਾਤਾਰਾਵਾ ਹੈਗੀਆਂ ਜਿੱਦਾਂ ਹ ਹੇਮਕੁੰਟ ਸਾਹਿਬ ਹੋ ਗਿਆ। ਅਮਰਨਾਥ ਯਾਤਰਾ ਹੋ ਗਈ। ਮਨੀ ਮਮੇਸ਼ ਹੋ ਗਿਆ। ਮਨੀਮੇਸ਼ ਯਾਤਰਾ ਹੋਗੇ ਜੀ। ਇਹ ਪੈਦਲ ਯਾਤਰਾ ਹੈਗੀਆਂ ਜੀ। ਪੰਦਰਾਂ ਪੰਦਰਾਂ ਕਿਲੋਮੀਟਰ ਦੀਆਂ। ਫਿਰ ਜਵਾਨੀ ਚ ਹੀ ਕਰ ਹੋ ਜਾਂਦੀਆਂ ਜੇ।
ਹਾਂਜੀ ਸਹੀ ਕਹਿੰਦੇ ਹੋ ਬਿਲਕੁਲ।
ਹਾਂਜੀ, ਹਾਂਜੀ। ਜਿਹੜੀਆਂ ਪੈਦਲ ਆਲੀ ਯਾਤਰਾ ਹੈ ਇਹ ਤੇ ਬੰਦਿਆ ਨੂੰ ਜਵਾਨੀ ਚ ਜ਼ਰੂਰ ਕਰ ਲੈਣੀ ਚਾਹੀਦੀਆਂ ਮੇਰੇ ਹਿਸਾਬ ਨਾਲ ਬਾਦ ਚ ਦਿੱਕਤ ਪਰੇਸ਼ਾਨੀ ਨਹੀਂ ਆਂਦੀ।
ਅੱਛਾ ਜੀ।
ਹਾਂਜੀ, ਹਾਂਜੀ। ਬਾਕੀ ਕੋਈ ਨੀ ਬਨਾਨੇ ਆਂ ਪ੍ਰੋਗਰਾਮ ਤੁਹਾਡੇ ਨਾਲ ਜਾਂਣ ਦਾ ਕੋਈ ਯਾਤਰਾ ਦਾ ਪ੍ਰੋਗਰਾਮ ਬਨਾਨੇ ਸਮਾਂ ਨਵੰਬਰ ਮਹੀਨੇ ਦੇਖ ਲਾਂਗੇ ਜੇ ਆਪਾਂ ਕਿਤੇ ਜਾਣਾ ਹੋਵੇਗਾ ਤੁਹਾਨੂੰ ਪੁੱਛ ਲਾਂਗਾਂ ਜੇ ਤੁਹਾਡੀ ਸਲਾਹ ਹੋਈ ਚੱਲ ਪਾਂਗੇ
ਠੀਕ ਹੈ ਜੀ। ਅਸੀਂ ਤਾਂ ਬੱਸ ਚ ਮਤਲਬ ਜਾਂਦੇ ਹਾਂ ਨਾ। ਅਹ ਬੱਸਾਂ ਚ ਜਾਂਦੇ ਆ ਜਿੱਦਾਂ ਸਾਰੇ ਹੁੰਦੇ ਆ। ਹਨਾ।
ਹਾਂਜੀ। ਬੱਸਾਂ ਬੱਸਾਂ ਬੱਸ ਬੱਸਾਂ ਕਰ ਲਾਂਗੇ ਜਿੰਨੇ ਬੰਦੇ ਹੋਗੇ ਉਨੀਆਂ ਬੱਸਾਂ ਕਰ ਲਾਂਗੇ ਜੀ। ਤੇ ਥੋੜੇ ਹੋਏ ਬੰਦੇ ਇੱਕ ਬੱਸ ਕਰ ਲਾਂਗੇ ਨਹੀਂ ਤੇ ਦੋ ਕਰ ਲਾਂਗੇ ਜੀ। ਜਿੱਦਾਂ ਬਣਿਆ ਜੀ ਸਾਰਿਆਂ ਸਾਰਿਆਂ ਦੇ ਵਿਚਾਰ। ਦੇ ਨਾਲ ਹੈ ਜੀ।
ਹਾਂਜੀ। ਇਹ ਤਾਂ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਸਾਰਿਆਂ ਦੇ ਵਿਚਾਰ ਦੇ ਨਾਲ ਇਹ ਜੀ ਜਿੱਦਾਂ ਵਧੀਆ ਹੋ ਜਾ ਸਾਰਿਆਂ ਨੂੰ ਪੁੱਛ ਕੇ ਸਲਾਹ ਕਰ ਲਾਂਗੇ। ਜਾਣਾ ਹੋਨਾ। ਉੱਥੇ ਜਾਵਾਂਗੇ ਜੀ। ਫੇਰ ਨਵੰਬਰ ਮਹੀਨੇ ਦਾ ਰੱਖ ਲੈਂਨੇ ਹਾਂ ਜੀ ਯਾਤਰਾ ਦਾ। ਤੀਰਥ ਯਾਤਰਾ ਦੇਖ ਲੈ ਕਿੱਥੇ ਕਰਨੀੇ ਜੀ ਆਪਾਂ।
ਹਾਂਜੀ।
ਨੋਬਰ ਮਹੀਨੇ ਦਾ ਰੱਖ ਲੈਣੇ ਆ ਜੀ ਯਾਤਰਾ ਦਾ।
ਠੀਕ ਹੈ ਜੀ। ਚਲੋ ਕੋਈ ਨ ਦੇਖਦੇ। ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।